ਹੈਲੋ।
ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਭਾਜੀ, ਹੋਰ ਕੀ ਹਾਲ ਚਾਲ ਮਾਲਕੋ?
ਵਧੀਆ, ਵਧੀਆ ਜੀ, ਤੁਸੀਂ ਸੁਣਾਓ?
ਹੋਰ ਠੀਕ-ਠਾਕ?
ਵਧੀਆ-ਵਧੀਆ, ਹੋਰ ਕੀ ਕਰਦੇ?
ਹੋਰ ਕੀ ਕਰਦੇ ਪਏ ਜੇ।
ਕੁਛ ਨੀ ਬਸ, ਬੈਠੇ ਆ ਫੋਨ ਚਲਾਉਂਦੇ ਆ। ਨੈਟ। ਕੇਹਾ, ਤੁਹਾਨੂੰ ਫੋਨ ਕਰ ਲਈਏ। ਹਾਂਜੀ।
ਅੱਛਾ। ਠੀਕ, ਠੀਕ ਆ। ਹੋਰ ਸੁਣਾਓ? ਕਿੱਦਾਂ ਘਰ ਸਾਰੇ ਵਧੀਆ। ਘਰ ਬਾਰ ਮਾਤਾ, ਪਿਤਾ ਜੀ ਠੀਕ ਆ।
ਹਾਂਜੀ, ਹਾਂਜੀ। ਸਭ ਠੀਕ ਹੈ ਜੀ, ਤੁਸੀਂ ਸੁਣਾਓ?
ਵਧੀਆ, ਵਧੀਆ। ਮੈਂ ਕਿਹਾ, ਮੇਰੀ ਇੱਕ ਸਿਸਟਰ ਹੈ। ਉਹਨੇ ਨਾ ਮਤਲਬ, ਡਰੋਇੰਗ ਵਗੈਰਾ ਕਰਨੀ, ਸ਼ੁਰੂ ਕੀਤੀ ਉਹਨੇ।
ਹਾਂਜੀ, ਹਾਂਜੀ।
ਪੈਨਸਿਲ ਆਰਟ ਜਿਵੇ ਕਹਿੰਦੇ ਨਾ ਸਕੈਚ ਪੈਨਸਿਲ ਇਮੋਸ਼ਨਲ ਉਹ ਡਰੋਇੰਗ ਬਣਾਉਂਦੀ ਆ ਤੇ ਆਪਣੇ। ਇੰਸਟਾਗ੍ਰਾਮ ਦਾ ਪੇਜ ਆ ਉਹ ਪਾਉਦੀ ਸੋਸ਼ਲ ਮੀਡੀਆ 'ਤੇ।
ਵੇਖੀ, ਵੇਖੀ ਮੈਂ ਵੀ ਪਾਈ ਵੀਡੀਓ ਵੇਖੀ।
ਵੇਖੀਏ ਤੁਸੀਂ।
ਹਾਂਜੀ, ਹਾਂਜੀ ਵੇਖੀਏ।
ਉਹ ਪਤਾ ਨੀ, ਕੁਛ ਆਰ ਕਰਕੇ ਨਾਮ, ਆ ਰਿਹਾ ਤੇਲ ਦਾ। ਅ ਬਹੁਤ ਵਧੀਆ। ਵਧੀਆ, ਵਧੀਆ। ਮਤਲਬ ਬਣਾਉਂਦੀ ਉਹ ਪੇਂਟਿੰਗਾਂ।
ਹਾਂਜੀ। ਵੇਖੀ ਮੈਂ ਵੀ, ਬਹੁਤ ਸੋਹਣੀ ਪੇਡਿੰਗ ਆ। ਉਹਨਾਂ ਦੀ।
ਇੱਕ ਪਤਾ ਨੀ ਉਹ, ਭਾਈ ਜਿਹਾ ਬਣਾਇਆ ਹੋਇਆ ਸੀ। ਉਹਦੇ ਵਿੱਚ। ਉਹਓਨੇ, ਹੋਰ ਗਲੇ ਨੂੰ। ਸੰਗਲ ਜਿਹੀ, ਪਾਈ ਹੋਈ ਸੀ। ਦੋਨੋ, ਦੋ ਤਰਫ ਹੱਥ ਬਣਾਏ ਓਏ ਸੀ। ਤੇ ਉੱਤੇ ਉਹਨੇ ਲਿਖਿਆ। ਜੀ ਬਈ ਮੈਂ, ਪਸੰਦ ਤੋ ਹੂੰ। ਪਰ ਜ਼ਰੂਰਤ ਪੜਨੇ ਪਰ। ਮਤਲਬ। ਬਈ ਲੋਕਾਂ ਨੂੰ, ਪੈਂ ਪਸੰਦ ਤੇ ਹੈਗਾ। ਪਰ ਜਦੋਂ ਕੰਮ ਪੈਂਦਾ, ਸੀ ਤਾਂ ਪਸੰਦ ਆ। ਮਤਲਬ ਉਹਦੀ, ਕ੍ਰੀਏ। ਕ੍ਰੇਟੀਵਿਟੀ ਕਿੰਨੀ, ਮਤਲਬ ਕੁੜੀ ਦੀ, ਉਹ ਜਿਸ ਹਿਸਾਬ ਨਾਲ ਲਿਖਦੀ ਏ। ਸੋਚ ਸਮਝ, ਕੇ ਦੁਨੀਆਂ ਨੂੰ।
ਵਿਊ ਵੀ ਵੇਖੇ, ਮੈਂ ਬਹੁਤ ਜਿਆਦਾ ਗਏ, ਉਹਦੇ। ਇੱਕ ਮਿਲੀਅਨ, ਨਿਊ ਚਲੇ ਪਏ, ਹਾਂਜੀ ਹਾਂਜੀ।
ਕਿਸੀ ਚ, ਇੱਕ ਚ ਤੇ ਮਿਲੀਅਨ, ਕਰੋਸ ਹੋ ਗਏ। ਇੱਕ ਵਿੱਚ। ਇੱਕ ਸੌ ਚੌਵੀ ਕੇ ਆਏ ਦੇ। ਇੱਕ ਵਿੱਚ ਬੱਤੀ ਕੇ।
ਹੂੰ।
ਹੋਰ ਵੀ ਕਈਆਂ ਚ, ਦੋ- ਦੋ, ਤਿੰਨ- ਤਿੰਨ, ਹਾਜਾਰ ਗਏ ਹੋਏ ਵੀ।
ਹੂੰ। ਵੇਖੀ ਵੇਖੇ ਮੈਂ ਵੀ।
ਵੇਖੇ ਤੁਸੀਂ, ਵੇਖੀ ਪੇਡਿੰਗ।
ਹਾਂਜੀ। ਵੇਖੀ, ਸਾਰੀਆਂ ਵੇਖੀਆਂ, ਜੀ ਪਿੰਡਿੰਗ।
ਸਾਰੀ ਵੇਖੀਆਂ, ਠੀਕ ਬੰਨੀ ਦੀਆਂ।
ਹਾਂਜੀ। ਮੈਂ ਕਿਹਾ ਬਹੁਤ, ਸੋਹਣੀ ਬਣੀ ਦੀ ਇਹ।
ਮੈਂ ਕਿਹਾ, ਬਈ ਇਸ ਤੋਂ। ਇਹ ਹੋਰ ਵੀ, ਬਣਾਉਦੀ ਹੈ। ਤੇ ਅਸੀਂ, ਤਨੂੰ ਨਾ। ਇਹਨੂੰ ਪੋਸਟ, ਨੂੰ ਨਾ ਬੂਸਟ, ਕਰਾਉਣਾ ਸੀ। ਤੇ ਤੁਹਾਨੂੰ ਪਤਾ, ਮਤਲਬ ਕਹਿੰਦਾ ਹੁੰਦੀ ਬੂਸਟ ਵਗੈਰਾ।
ਹਾਂਜੀ। ਉਹ ਹੁੰਦੀ ਏ। ਉਹਦੇ ਲਈ ਉਹਦੇ ਆਸਤੇ ਨਾ। ਥੋੜੇ ਪੈਸੇ, ਲਾਉਣੇ ਪੈਂਦੇ।
ਅੱਛਾ।
ਵਿਚਾਰੇ ਮੈਂ। ਸੱਠ, ਤੀ ਇੰਨੇ ਕੁ ਲਾਗੇ, ਬੰਨੇ ਲੱਗਦੇ। ਸੌ ਮਲਬ ਉੱਪਰ, ਉੱਪਰ ਹੀ ਲੱਗਦੇ। ਜਿਆਦਾ ਸੋ ਤੋਂ ਸੋ ਨਹੀਂ ਲੱਗਦਾ। ਮਤਲਬ ਉੱਪਰ -ਉੱਪਰ ਹੀ ਲੱਗਦੇ।
ਕੀ ਮਤਲਬ, ਸੌ ਰੁਪਈਏ।
ਸੌ ਤੋਂ ਵੀ, ਥੋੜੇ ਘੱਟ ਹੀ ਲੱਗਦੇ।
ਅੱਛਾ, ਇੱਕ ਪ ਇੱਕ ਪੋਸਟ ਜੇ, ਬੂਸਟ ਕਰਾਣੀ ਹੋਏ ਅਸੀਂ।
ਹਾਂਜੀ- ਹਾਂਜੀ।
ਉਹ ਫੇਰ, ਭੈਏ- ਭੂਏ ਮਿਲਦੇ। ਕਿ ਨਹੀਂ, ਉਹਦੇ। ਮਤਲਬ ਵਟੇ।
ਨਹੀਂ ਉਹਨਾਂ, ਇਹ ਆ। ਵਿਊ ਚੜ ਜਾਂਦਾ ਵਾ। ਅਤੇ ਪੋਸਟ ਵੀ ਹੋ ਜਾਂਦੀ। ਪੈਸਿਆਂ ਵੀ ਸ਼ਾਇਦ ਮਿਲ ਹੀ ਮਿਲਦੇ ਆ
ਹਾਂਜੀ
ਮਿਲਦੇ ਹੀ ਹੋਣਗੇ ਅਬਲ ਤੇ
ਅੱਛਾ ਅੱਛਾ ਨਹੀਂ ਮੈਂ ਕਿਹਾ ਜੇੈਸੇ ਲੈਂਦੇ ਹੋ ਤੇ ਫੇਿਰ ਦਿੰਦੇ ਵੀ ਹੋਣਗੇ ਇੰਸਟਾਗ੍ਰਾਮ ਵਾਲੇ
ਹਾਂਜੀ ਹਾਂਜੀ ਦਿੰਦੇ ਵੀ ਦਿੰਦੇ ਵੀ ਹੋਊ
ਵਸੇ ਮੈਂ ਕਿਹਾ ਇੱਕ ਗੱਲ ਹੈ ਸੋਸ਼ਲ ਮੀਡੀਆ ਦਾ ਸੁੱਖ ਬੜਾ ਹੋ ਗਿਆਾ ਹੁਣ
ਹਾਂ, ਬਹੁਤ ਜ਼ਿਆਦਾ ਸੌਖਾ ਹੈ।
ਬੰਦੇ ਫੇਮਸ, ਹੋਈ ਜਾਂਦੇ। ਕਿੰਨੇ- ਕਿੰਨੇ, ਗ਼ਰੀਬ- ਗਰੀਬ। ਬੰਦੇ ਵੀ, ਫੇਮਸ ਹੋਈ ਜਾਂਦੇ ਨੇ।
ਹਾਂਜੀ ਇੱਕ ਸਿੰਗਰ ਨਵਾਂ ਆਇਆ ਕੀ ਨਾਂ ਦਾ ਸਾਬਾ ਨਾਂ ਦਾ ਜਿਹਦਾ
ਸਭਾ
ਹਾਂਜੀ ਉਹ ਵੀ ਉਹ ਵੀ ਗਰੀਬ ਸੀ ਪਹਿਲਾਂ ਹਾਂਜੀ ਹਾਂਜੀ ਉਹ ਵੀ ਸੋਸ਼ਲ ਮੀਡੀਆ 'ਤੇ ਹੀ ਚੜ੍ਹਿਆ ਆ
ਅੱਛਾ ਅੱਛਾ ਹਾਂ ਠੀਕ ਆ ਸੋਸ਼ਲ ਮੀਡੀਆ ਦਾ ਕਾਫ਼ੀ ਫਾਇਦਾ ਲੋਕੀ ਗ਼ਰੀਬ ਗ਼ਰੀਬ ਬੰਦੇ ਵੀ ਇੱਕ ਚਾਹ ਵਾਲਾ ਚਾਹ ਵਾਲਾ ਬੜਾ ਫੇਮਸ ਹੋਇਆ
ਆਹ ਵੇਖਿਆ ਮੈਂ ਵੀ ਜਾ
ਤੇ ਸੋਸ਼ਲ ਮੀਡੀਆ ਤੋਂ ਵੇਖੋ ਉਹਨੇ ਯੂਜ ਕੀਤਾ ਤੇ ਵੇਖੋ ਅੱਜ ਕਹਿੰਦੇ ਉਹਦੇ ਕੋਲ ਬੜੀ ਕਰੋੜਾਂ ਕਰੋੜਾਂ ਦੀ ਗੱਡੀਆਂ ਉਹਰੇ ਕੋਲ ਹਾਂ ਮੇਰੀ ਸਿਸਟਰ ਵੀ ਕਹਿੰਦੀ ਮੈਂ ਵੇਖਣੀ ਆ ਪੇਂਟ ਡਰੋਇੰਗ ਕਰਕੇ ਨਾਏ
ਹਾਂਜੀ ਹਾਂਜੀ ਹੈਲੋ ਹੈਲੋ ਹੈਲੋ
ਹਾਂਜੀ ਹਾਂਜੀ ਮੈਂ ਕਿਹਾ
ਆਵਾਜ਼ ਨਹੀਂ ਭਾਜੀ ਤੁਹਾਡੀ ਸਹੀ ਆਉਣਂਦੀ
ਪੈਸੇ ਦਾ ਵੀ ਉਹ
ਹਾਂਜੀ ਹਾਂਜੀ ਹਾਂਜੀ ਹੁਣ ਆਈ ਦੀ ਆਵਾਜ਼ ਹਾਂਜੀ ਹਾਂਜੀ
ਹਾਂਜੀ
ਹਾਂਜੀ ਕਰਾ ਲਓ ਜੇ ਬੂਸਟ ਹੁੰਦੀ ਤਾਂ
ਨਹੀਂ ਅਗ ਬਹੁਟ ਤਾਂ ਚਲੋ
ਹੈਲੋ ਕੱਟ ਕੇ ਆਂਦੀ ਭਾਜੀ ਤੁਹਾਡੀ ਆਵਾਜ਼
ਕੱਟ ਕੇ ਆਉਂਦੀ ਅੱਛਾ ਸੋਸ਼ਲ ਮੀਡੀਆ ਦਾ ਫਨ ਆ ਦੀ ਆਵਾਜ਼
ਹਾਂਜੀ ਹਾਂਜੀ
ਮੈਂ ਕਿਹਾ ਸੋਸ਼ਲ ਮੀਡੀਆ ਦਾ ਮਤਲਬ ਮੈਂ ਕਿਹਾ ਫਟਾਇਦਾ ਵੀ ਬਹੁਤ ਆ ਤੇ ਨੁਕਸਾਨ ਵੀ ਮਤਲਬ ਹੈ ਹੀ ਆ। ਲ।
ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ, ਹੈਲੋ। ਹੈਲੋ।